ਹੈਲੋ।
ਹੈਲੋ।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
ਹੋਰ ਠੀਕ-ਠਾਕ ਹੋ ਜੀ।
ਹਾਂਜੀ, ਵਧੀਆ ਜੀ ਤੁਸੀ ਠੀਕ ਹੋ ਜੀ।
ਹਾਂਜੀ, ਵਧੀਆ ਠੀਕ-ਠਾਕ।
ਘਰੇ ਸਭ ਠੀਕ ਨੇ?
ਕੀ ਕਰਦੇ ਸੀ?
ਕੁਛ ਨੀ ਮੈਂ ਤਾਂ ਬਸ ਫਰੀ ਸੀ, ਫੋਨ ਚਲਾ ਰਹੀ ਸੀ।
ਓਕੇ-ਓਕੇ।
ਹਾਂਜੀ। ਹੋਰ ਤਾਂ ਬਸ
ਠੀਕ ਐ। ਬੈਨੀਫਿਟ ਨੇ ਦੇਖੀ, ਇਹਦੇ ਲੋਸ ਨੇ ਰੋਕੇ-ਰੋਕੇ, ਬਸ
ਲੋਸ ਵੀ ਨੇ ਔਰ
ਉਹ ਠੀਕ-ਠਾਕ ਬਈ, ਬੜੇ ਦਿਨ ਬੰਦਾ ਅੱਜ ਹਾਂ, ਸਹੀ ਬਾਤ ਐ।
ਹੈਲੋ।
ਹੈਲੋ।
ਹੈਲੋ, ਹਾਂਜੀ-ਹਾਂਜੀ।
ਹਾਂਜੀ। ਮੈਂ ਕਿਹਾ ਇਹਦੇ ਬੈਨੀਫਿਟ ਵੀ ਨੇ, ਔਰ ਲੋਸ ਵੀ ਲੋਸ ਵੀ ਨੇ, ਲੋਸ ਇਹ ਨੇ, ਜਿਵੇਂ ਹੋਰ,
ਜਿਵੇਂ ਕਿ ਫੋਨ
ਲੋ ਸਕਦਾ ਨੇ ਕਿ ਜੀ ਦੇਖੋ ਜੀ ਅਸੀਂ ਇਹਨੂੰ ਟਾਈਮ ਦੇ ਨਾਲ ਹੀ ਯੂਜ ਕਰੀਏ ਤਾਂ ਹੀ ਅਸੀ ਮਤਲਬ ਇਹਦੀ ਹੈਬਿਟ ਹੋਣੀ ਚਾਹੀਦੀ ਐ। ਏਦਾਂ ਨਹੀਂ ਵੀ ਹਾਂ, ਅਸੀਂ ਚੌਵੀ ਘੰਟੇ ਚਲਾਈ ਜਾਈ ਚਲਾਈ ਜਾਈ ਇੱਕ ਤਾਂ ਇਹਦਾ ਅੱਖਾਂ ਤੇ ਬਹੁਤ ਜ਼ਿਆਦਾ ਇਫੈ ਫੈਕਟ ਪੈਂਦਾ ਵਾ।
ਤੇ
ਔਰ ਸਾਡੇ ਮਾਇੰਡ ਤੇ ਵੀ ਟਾਈਮ ਬਹੁਤ ਵੇਸਟ ਹੁੰਦਾ ਵਾ, ਬਾਕੀ ਇਹ ਵੀ ਐ ਕਿ ਕੁਛ ਚੀਜ਼ਾਂ ਲਈ ਇਹ ਵਧੀਆ ਵੀ ਏ। ਜਿਵੇਂ ਆਪਾਂ ਜਿਵੇਂ ਸਾਡੇ ਚ ਕੋਈ ਕੁਆਲਿਟੀ ਆ ਜਾਂ, ਕੋਈ ਹੁਨਰ ਹੈ ਆਪਾਂ ਉਹ ਸੋਸ਼ਲ ਮੀਡੀਆ ਤੇ
ਮਤਲਬ ਏਦਾਂ ਪਾ ਸਕਦੇ ਹਾਂ ਜਿਵੇਂ ਸਾਨੂੰ ਕੋਈ ਕੁਕਿੰਗ ਦਾ ਸ਼ੌਂਕ ਹੈ ਅਸੀਂ ਅਲੱਗ ਅਲੱਗ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦੀਏ ਉਹਦੀ ਰੈਸਪੀ ਫਿਰ ਹਾਂਜੀ ਕਾਫੀ ਜਿਵੇਂ ਦੇਖਦੇ ਨੇ ਸ਼ੇਅਰ ਕਰਦੇ ਨੇ ਅੱਗੇ ਤੋਂ ਅੱਗੇ ਸਾਰਿਆਂ ਨੂੰ ਪਤਾ ਲੱਗਦਾ ਵਾ ਅਲੱਗ ਅਲੱਗ ਰੈਸਿਪੀ ਚੀਜ਼ ਮਿਲ ਜਾਂਦੀਆਂ ਨੇ ਸਾਨੂੰ ਵੀ ਮਿਲ ਜਾਂਦੀਆਂ ਨੇ ਅਸੀਂ ਦੇ ਵੀ ਦਿੰਦੇ ਹਾਂ ਮਤਲਬ ਦੋਨੇ ਹੀ ਨੇ ਬੈਨੀਫਿਟ ਵੀ ਨੇ ਔਰ
ਹਾਂ ਹਾਂਜੀ ਤੁਸੀਂ ਅਰਨਿੰਗ ਦਾ ਸੋਰਸ ਬਣ ਜਾਂਦਾ ਵਾ ਜਿਵੇ ਯੂਟਿਊਬ ਦੇ ਵਿੱਚ ਤੁਸੀਂ ਚੈਨਲ ਬਣਾ ਕੇ ਆਪਣੀ ਕੋਈ ਤੁਹਾਡੀ ਐਕਟੀਵਿਟੀ ਤੁਹਾਨੂੰ ਕੋਈ ਸਕਿਡ ਦੀ ਨੌਲੇਜ ਹੈਗੀ ਆ ਉਹ ਤੁਸੀਂ ਅੱਗੇ ਪਬਲਿਕ ਨੂੰੈ ਦੱਸ ਸਕਦੇ ਹੋ ਹਨਾ
ਹਾਂਜੀ
ਤੇ ਉਹਦੇ ਨਾਲ ਤੁਾ ਸੋਰਸ ਇਨਕਮ ਬਣ ਜਾਂਦਾ ਵਾ ਇੱਕ ਤਰ੍ਹਾਂ ਦਾ ਤੇ ਲੋਕੀ ਸੂੰ ਫੋਲੋ ਕਰ ਲੈਂਦੇ ਆ ਉਹ ਨੂੰ ਚਦੋ ਜੇ
ਜਿਵੇਂ ਜਿਵੇਂ ਕਿਸੇ ਨੂੰ ਆਰਟ ਬਾਰੇ ਹੁੰਦੀ ਹੈ ਨੌਲੇਜ ਕਿਸੇ ਨੂੰ ਕੁਕਿੰਗ ਬਾਰੇ ਹੁੰਦੀ ਹੈ ਆਰਟਿਸਟ ਨੇ ਬਹੁਤ ਵੱਡੇ ਵੱਡੇ ਜਿਵੇਂ ਹੁਣ ਅਲੱਗ ਅਲੱਗ ਤਰ੍ਹਾਂ ਦੇ ਆਰਟ ਕਰਕੇ ਕਰ ਕੇ ਜਿਵੇਂ ਪੋਸਟ ਪਾ ਦਿੰਦੇ ਨੇ
ਹਾਂਜੀ ਹਾਂ ਉਹ ਵੀ ਬਰਾ ਟੈਂਡਿੰਗ ਚ ਆ ਕਈਆਂ ਨੂੰ
ਲੱਗਗੇ
ਜੀ ਜੀ ਜੀ
ਹਰ ਚੀਜ਼ ਸੋਸ਼ਲ ਮੀਡੀਆ ਤੇ ਮਿਲਦੀਆਂ ਹੁੰਦਾ
ਪਰ ਸੋਸ਼ਲ ਨੈਟਵਰਕ ਦੇ ਇਹ ਨੁਕਸਾਨ ਇਹ ਆ ਜਿਵੇਂ ਕਿ ਅਸੀਂ ਲਿਮਿਟ ਤੋਂ ਵੱਧ ਯੂਜ ਕਰਦੇ ਹਾ ਟਾਈਮ ਪਾਸ ਤੇ ਉਹਦੇ ਵਿੱਚ ਆਪਣਾ ਵੇਸਟ ਕਰ ਦਿੰਦੇ ਦੇਖ ਕੇ ਹ
ਕਰਨਾ ਚਾਈਦਾ ਟਾਈਮ ਟਾਈਮ ਹੋਣਾ ਚਾਹੀਦਾ ਨਾ ਜਿਵੇਂ ਆਪਾਂ ਟਾਈਮ ਟੇਬਲ ਦੇ ਹਿਸਾਬ ਨਾਲ ਜਿਸ ਚੀਜ਼ ਨੂੰ ਆਪਾਂ ਆਪਣੇ ਟਾਈਮ ਯੂਜ ਕਰਾਂਗੇ ਉਹ ਸਾਡੇ ਲਈ ਬੈਟਰ ਹੈ ਹੁਣ ਆਪਾਂ ਉਹ ਚੀਜ਼ ਤਰੋਲ ਕਰਦੇ ਰਵਾਂਗੇ ਕਰਾਂ ਕਰਦੇ ਰਹਾਂਗੇ ਵਿਹਲੇ ਵਿਹਲੇ ਬੰਦੇ ਦਾ ਤਾਂ ਕੰਮ ਹੀ ਹੁੰਦਾ ਹੈ
ਹਾਂਜੀ ਹਾਂਜੀ ਤੁਸੀਂ ਸਹੀ ਚੀਜ਼ ਹ ਕਿ ਵਧੀਆ ਵਾ
ਹਾਂਜੀ ਹੈਲੋ ਹਾਂਜੀ
ਸਹੀ ਕਰਾਂਗੇ ਸਹੀ ਰਿਜ਼ਲਟ ਆਉਗੇ
ਹਾਂਜੀ
ਹਾਂਜੀ
ਇਹ ਤਾਂ ਹੈ
ਫੈਟ ਲੋਸ ਨੇ
ਹਾਂਜੀ ਹੋਰ ਜੀ ਤੁਸੀਂ ਸਵੇਰੇ ਕਿੰਨੇ ਕੁ ਵਜੇ ਉੱਠਦੇ ਹੋ
ਮੈਮ ਉੱਠ ਜਾਈਦਾ ਸਾਢੇ ਪੰਜ ਛੇ ਵਜੇ ਤੱਕ
ਸਾਡੇ ਪੰਜ ਛੇ ਵਜੇ ਇੰਨੀ ਜਲਦੀ ਉਠ ਜਾਂਦੇ ਹੋ
ਹਾਂ
ਅੱਛਾ ਜੀ। ਫੇਰ ਵੀ ਜੇਵੀ ਨਵੋ ਦੇ ਦੀ ਵੀ ਆ। ਨੌ ਵਜੇ ਦੀ ਡਿਊਟੀ ਹੈ ਫੇਰ ਵੀ ਉੱਠ ਜਾ ਕਰੋ। ਸੱਤ ਕੁ ਵਜੇ।
ਹਾ ਹਾ ਮੈਂ ਤੇ ਜਲਦੀ ਉੱਠਾਂਗੇ ਤੇ ਮੀਆ ਰਹਿੰਦਾ ਬੰਦਾ ੜਾ ਘੁੰ ਲੈਂਦਾ ਵੋਕਿੰਗ ਜਾਂਿੰ ਤੇ ਤੇੈ ਮੈ ਹੋ ਕੋਈ ਜੋਬ ਤਾਂ ਸਟੱਡੀ ਵੀ ਕਰ ਸਕਦਾ ਬੰਦਾ।
ਹਾਂਜੀ।
ਤੇ ਫ ਟਾਈਮ ਹੁੰਦਾ। ਮੋਰਨਿੰਗ ਦੇ ਵਿੱਚ, ਫੇਰ ਜਲਦੀ ਉੱਠਦਾ ਬੰਦਾ ਐਕਟਿਵ ਰਹਿੰਦਾ ਵਾ। ਫੇਰ ਨਹੀਂ ਤਾਂ ਜੇ ਲੇਟ ਉੱਠਾਂਗੇ। ਉਹਨਾ ਹੀ ਫਿਰ ਬੰਦੇ ਤੋਂ ਕਾਹਲੀ ਹੀ ਰਹਿੰਦੇ ਆ ਫਿਰ ਆਫਿਸ ਜਾਣ ਵਾਸਤੇ ਜਲਦੀ ਜਲਦੀ ਉਹ ਜਲਦੀ- ਜਲਦੀ ਬ੍ਰੇਕਫਾਸਟ ਕਰੋ। ਜਲਦੀ -ਜਲਦੀ ਨਹਾਓ, ਜਲਦੀ -ਜਲਦੀ ਹਨਾ। ਤੇ ਕਾਹਲੀ ਚ ਕਰਨ ਦਾ ਪੈਂਦਾ ਸਾਰਾ ਕੰਮ।
ਉਹ ਤਾਂ ਹੈ। ਰੂਟੀਨ ਹੋ ਜਾਂਦੀ ਹੈ ਨਾ ਬੰਦੇ ਦੀ।
ਹਾਂਜੀ- ਹਾਂਜੀ ਜੀ। ਇੱਥੇ ਹੈਬਿਟ ਬਣਾਨੀ ਪੈਂਦੀ ਹੈ ਜੀ। ਸੀ ਪਾਂ ਚਾਰ ਉੜ ਜਾਂਦੇ ਸੀ।
ਹਾਂਜੀ। ਇਹ ਤਾਂ ਐ ਬੰਦੇ ਤੇ ਜਿਵੇਂ, ਉਹ ਰੋਜ਼ ਜਿਹੜੇ ਟਾਈਮ ਤੇ ਉੱਠਦਾ ਹੋਵੇ ਉਹਨੂੰ ਫੇਰ ਉਹੀ ਆਦਤ ਹੋ ਜਾਂਦੀ ਹੈ। ਰ ਠੰਡੀ ਆਪਣੇ ਆਪ ਅੱਖ ਖੋਲ ਦੀ ਹੈ ਉਹੀ ਟਾਈਮ ਤੇ।
ਨੈਚਰਲ ਲਾਇਫ। ਓਟੋਮੈਟਿਕ ਅੱਖ ਖੁੱਲ ਜਾਂਦੀ ਹੈ।
ਜਿਹੜਾ ਬੰਦਾ ਸਵੇਰੇ ਜਲਦੀ ਉੱਠਦਾ ਹੋਵੇ। ਮੇਰੇ, ਮੇਰੇ ਤਾਂ ਮੰਮੀ ਆਪ ਸਵੇਰੇ ਪੰਜ ਵਜੇ ਉੱਠ ਜਾਂਦੇ ਨੇ।
ਉਹੀ ਕਰੇ। ਜਿਹੜੇ ਆਪਣੇ ਪੁਰਾਣੇ ਜਿਹੜੇ ਆਪਣੇ ਪੇਰੈਂਟਸ ਨੇ ਜੋ ਵੀ ਆ। ਉਹ ਸ਼ੁਰੂ ਤੋਂ ਉਹਨਾਂ ਨੇ ਹੈਬਿਟ ਬਣਾਈ ਹੋਈ ਵੀ ਆ।
ਹਾਂਜੀ ਉਹ ਨਾਲ ਸਹੀ ਵੀ ਆ ਉੱਠਣਾ ਜਲਦੀ ਉੱਠਣਾ ਚਾਹੀਦਾ ਵਾ ਜਲਦੀ ਸੌਓ, ਜਲਦੀ ਉੱਠੋ, ਮਤਲਬ ਆਪਣੀ ਇੱਕ ਪ੍ਰੋਪਰ ਡਾਇਟ ਚਾਰਟ ਬਣਾਓ ਰੂ ਟੀਨ ਬਣਾਓ। ਵੀ ਅਸੀਂ ਇਸ ਟਾਈਮ ਇਹ ਚੀਜ਼ ਕਰਨੀ ਆ। ਇਸ ਟਾਈਮ ਇਹ ਚੀਜ਼ ਕਰਨੀ ਐ। ਇਸ ਟਾਈਮ ਅਸੀਂ ਬ੍ਰੇਕਫਾਸਟ ਕਰਨਾ, ਲੰਚ ਕਰਨਾ, ਡਿਨਰ ਕਰਨਾ। ਇਹ ਟਾਈਮ ਸਾਡੇ ਸੋਣ ਦਾ ਹੈਗਾ। ਦੇਖ ਜਲਦੀ ਜਲਦੀ ਸੋਵਾਂਗੇ ਤਾਂ ਹੀ ਜਲਦੀ ਉੱਠਾਂਗੇ।
ਜਲਦੀ ਉਠਾਂਗੇ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਸਟਾਰਟਿੰਗ ਦੇ ਵਿੱਚ, ਸਟਾਰਟਿੰਗ ਦੇ ਵਿੱਚ ਤੁਹਾਨੂੰ ਇਹ ਦੇਖੋ, ਇਹ ਚੀਜ਼ਾਂ ਫੇਸ ਕਰਕੇ ਥੋੜਾ ਔਖਾ ਹੀ ਲੱਗਦਾ। ਦੇਖੋ ਸੜਕੀਆਂ ਚੀਜ਼ਾਂ ਤੁਸੀਂ ਫੋਲੋ ਕਰਨ ਲੱਗ ਜਾਓ ਨਾ ਥੋੜੀ ਜੀ ਲਾਈਵ ਟੈਲੀ ਬੈਟਰ ਹੁੰਦੀ ਆ
ਹਾਂਜੀ ਇਹ ਤਾਂ ਹੈ ਇੱਕ-ਦੋ ਹਾਂਜੀ ਹੁੰਦਾ ਇੱਕ ਦੋ ਦਿਨ ਜਿਵੇਂ ਔਖਾ ਹੁੰਦਾ ਵਾ ਹੌਲੀ- ਹੌਲੀ ਜਿਵੇਂ ਆਪਾਂ ਫੇਰ ਉਹੀ ਚੀਜ਼ ਕਰਦੇ ਰਹਾਂਗੇ। ਫੇਰ ਉਹ ਆਦਤ ਬਣ ਜਾਂਦੀ ਐ
ਜੀ ਜੀ ਬਿਲਕੁਲ।
ਹਾਂਜੀ ਫਿਰ ਹੁੰਦਾ ਵੀ ਚੱਲ ਹਾਂ ਉੱਠਣਾ ਤਾਂ ਹੈਗਾ ਹੀ ਹੈ।
ਹਰ ਚੀਜ਼ ਦੀ ਹੈਬਿਟ ਬਉਣੀ ਪੈਂਦੀ ਹੈ ਜੀ ਦੇਖੋ, ਕੋਈ ਵੀ ਚੀਜ਼ ਹੈਗੀ ਹੁਣੂੰ ਤੁਸੀਂ ਆਪਾਂ ਫੋਨ ਤੇ ਗੱਲ ਕਰ ਰਹੇ ਸੀ ਮੰਨ ਲਓ ਫੋਨ ਤੁਸੀਂ ਰੀਲ ਦੇਖਦੇ ਰਹੋ। ਤੁਹਾਨੂੰ ਊ ਇੱਕ ਰੇਲ ਦੇਖਲੀ, ਦੋ ਰੀਲ ਦੇਖਲੀ। ਉਹਦੇ ਵਿੱਚ ਕਿੰਨਾ ਟਾਈਮ ਦ ਹੋ ਘੰਟਾ, ਰੇਢ ਘੰਟਾ ਲੱ
ਮੇਰੇ ਹਸਬੈਂਡ ਏਦਾਂ ਹੀ ਕਰਦੇ ਨੇ ਸਵੇਰੇ ਉ ਤੁਸੀ ਫੋਨ ਚਲਾਉਗੇ ਮੈਂ ਇਹਨਾਂ ਨੂੰ ਕਹੂੰਗੀ ਇਹ ਕਰਲੋ ਫੇਰ ਫੋਨ ਚਲਾਉਗੇ। ਉਹ ਮਤਲਬ, ਉਹ ਆਪਣੇ ਆਪ ਏਦਾਂ ਹੀ ਲੇਟ ਹੋ ਦੇ ਨੇ।
ਹਾਂਜੀ। ਉਹਹੀ ਮੈਂ ਕਿਹਾ -ਦੇਖੋ, ਫੋਨ ਦੇਡਵਟ ਨੇ। ਜੇ ਆਪਾਂ, ਜ਼ਿਆਦਾ ਔ ਕਰੀਏ। ਬਾਕੀ, ਤੁਸੀ।
ਹਾਂ।
ਸਟੱਡੀ, ਸਟੱਡੀ ਵਾਸਤੇ ਮੈਂ ਹਾਂਜੀ ਘਰੇ ਤੇ ਜਾ ਰਹੇ ਸੀ ਵੈਸੇ ਹੁਣ ਰੁਕੇ ਕੇ ਗੱਲ ਕਰ ਤੁਹਾਡੇ ਨਾਲ। ਤੇ। ਜਿਵੇਂ ਤੁਸੀਂ, ਆਪਾਂ ਗੱਲ ਕਰ ਰਹੇ ਸੀ। ਕਿਦਾਂ ਆਪਣਾ, ਜਿਵੇਂ ਸਟੱਡੀ ਵਗੈਰਾ ਕਰਨੀ। ਅੱਜ ਕੱਲ ਤਾਂ ਈਜ਼ੀ ਹੋ ਗਿਆ। ਵਾ ਫੋਨ ਤੇ ਨਾ ਜੀ। ਯੂਟਿਊਬ ਚੈਨਲ ਤੇ ਵਗੈਰਾ, ਜ ਤੁਸੀਂ ਸਟੱਡੀ ਬੱਚੇ ਨੂੰ, ਆਰਾਮ ਨਾਲ ਕਰ ਸਕਦੇ। ਤੇ, ਹੋਮਵਰਕ।
ਹਾਂਜੀ। ਹੁਣ ਤਾਂ, ਜਿਵੇਂ ਆਪਾਂ, ਸਕੂਲ ਜਿਵੇਂ। ਪਤਾ ਹੀ ਨਹੀਂ ਹੈ। ਜਾਂ ਚਾਰ ਸਾਲ ਦੇ, ਬੱਚੇ ਨੂੰ ਸਕੂਲ ਲਗਾਉਂਦੇ ਹਾਂ। ਆਪਾਂ। ਆਪਾਂ ਉਸ ਤੋਂ ਪਹਿਲਾਂ, ਉਹਨੂੰ ਘਰੇ ਵੀ, ਕਾਫ਼ੀ ਕੁਛ ਸਿਖਾ ਸਕਦੇ ਹਾਂ। ਸਕੂਲ ਲੱਗਣ ਤੋਂ ਪਹਿਲਾਂ।
ਜੀ, ਜੀ- ਜੀ, ਬਿਲਕੁਲ। ਹਾਂ, ਘਰੇ ਹੀ ਆਪਾਂ ਬਿਲ-
ਅੱਧ ਹਾਂਜੀ। ਅਸੀਂ ਘਰ ਉਹਨੂੰ, ਕਾਫ਼ੀ ਕੁਝ ਸਿਖਾ ਕੇ, ਫੇਰ ਅਸੀਂ ਉਹਨੂੰ, ਸਕੂਲ ਪਾ ਸਕਦੇ ਹਾਂ। ਪਹਿਲਾਂ ਇਹ ਹੁੰਦਾ ਸੀ। ਡਾਇਰੈਕਟ ਸਕੂਲ ਜਾਂਦੇ ਹੁੰਦੇ ਸੀ। ਪਹਿਲਾਂ ਫੋਨ ਵਗੈਰਾ ਦਾ, ਕੋਈ ਇੰਨਾ ਵੱਡਾ ਉਹ, ਨਹੀਂ ਸੀਗਾ।
ਹਾਂਜੀ। ਤੇ, ਇਹ ਆਪਣੇ ਦੇਖ ਲੋ ਬੈਨੀਫਿਟ ਆ। ਜੇ ਤੁਹਾਨੂੰ ਕੋਈ ਚੀਜ਼ ਨਹੀਂ, ਪਤਾ ਲੱਗ ਰਹੀ ਹਾ। ਤੁਸੀ ਫੋਨ ਤੇ ਸਰਚ ਕਰਕੇ, ਗੂਗਲ ਤੇ ਸਰਚ, ਕਰ,
ਹਾਂਜੀ। ਹੁਣ ਮਿੰਟੋ- ਮਿੰਟ, ਮਤਲਬ ਉਸ ਚੀਜ਼ ਦਾ, ਆਨਸਰ ਮਿਲ ਜਾਂਦਾ ਹੈ। ਹਾਂਜੀ।
ਹਮ
ਜੋ ਵੀ ਚੀਜ਼ ਪੁੱਛੋ। ਨਾਲ ਹੀ, ਦੱਸ ਦਿੰਦੇ ਨੇ।
ਹਾਂਜੀ। ਹੁਣ ਤੁਹਾਨੂੰ ਪਤਾ, ਹੁਣ ਤਾਂ ਏ ਆਈ, ਆ ਗਿਆ ਵਾ। ਆਰਟੀਫਿਲ ਇੰਟੈਲੀਜੈਂਸ। ਉਹ ਤੇ ਤੁਹਾਨੂੰ, ਇੱਕ ਸੈਕਿੰਡ ਦੇ ਵਿੱਚ ਪ੍ਰੋਪਰ, ਐਗਜੈਕਟ, ਇਨਫੋਰਮੇਸ਼ਨ ਦੇ ਦੇਂਦਾ ਵਾ।
ਹਾਂਜੀ।
ਕਿਸੇ ਵੀ, ਚੀਜ਼ ਤੋਂ ਰਿਲੇਟਿਡ, ਤੁਸੀਂ ਇਨਫੋਰਮੇਸ਼ਨ ਲੈਣੀ ਹੈ। ਤੇ, ਉਹ ਤੁਸੀਂ ਲੈ, ਸਕਦੇ ਹੋ।
ਅੱ ਤਾਂ, ਹੈ। ਅੱਛਾ। ਹੋਰ ਜੀ। ਹੁ ਨਾਲ ਰੋਟੀ- ਰੂਟੀ, ਖਾ ਲਈ ਤੁਸੀਂ?
ਹਾਂਜੀ। ਨ ਕੁ ਜੀ ਕਰੀ ਰ ਰਿਕਤਾ
ਅ ਤੇ ਚਾਹ ਦਾ, ਟਾਈਮ ਹੋ ਰਿਹਾ। ਇਹ ਤਾਂ ਚਾਹ ਦਾ ਟਾਈਮ ਹੈਗਾ। ਹਨਾ।
ਚਾਹ ਦਾ ਟਾਈਮ ਹੋ ਗਿਆ।
ਚਾਹ ਦਾ ਟਾਈਮ ਹੈਗਾ। ਮੈਂ ਵੀ, ਬਣਾਉਗੀ ਹੁਣ ਥੋੜੀ ਦੇਰ। ਚਾਹ ਤੇ, ਤਾਂ ਸਾਰੇ ਘਰੇ ਆਜੂਗੇ। ਛੇ ਵਜੇ ਤੱਕ ਹੀ ਆਉਂਦੇ। ਨਹੀਂ- ਨਹੀਂ, ਸਾਰੇ ਘਰੇ। ਉਹ ਹਸਬੈਂਡ ਵੀ ਫੇਰ ਫਾਦਰ ਸਾਹਿਬ ਵੀ। ਫੇਰ ਮੈਂ ਕਿਹਾ, ਇਕੱਠੇ ਬੈਠ ਕੇ ਪੀਆਗੇ ਕੱਲੇ- ਕੱਲੇ ਚ, ਮਜ਼ਾ ਨਹੀਂ ਆਉਂਦਾ ਨਾ।
ਫੈਮਲੀ ਬੈ ਕੇ, ਵਧੀਆ ਜੀ। ਨਾਲੇ ਗਪਸ਼ਪ ਹੋ ਜਾਂਦੀ ਥੋੜੀ ਜਿਹੀ।
ਹਾਂਜੀ।
ਟਾਈਮ ਥੋੜਾ ਸਪੈਂਡ ਹੋ ਜਾਂਦਾ। ਨਾਲ ਫੇਰ।
ਟਾਈਮ ਹਾਂਜੀ। ਟਾਈਮ ਸਪੈਂਡ ਹੋ ਜਾਂਦਾ। ਤੇ ਜਦੋਂ ਆਉਣਗੇ, ਫੇਰ ਮੈਂ ਚਾਹ ਬਣਾਉਂਗੀ। ਨਾਲ ਥੋੜੀ ਜਿਹੀ ਸਨੈਕਸ।
ਬੋਟਾ ਜੀ ਵੱ ਬਹੁਤ, ਵਧੀਆ ਗੱਲ ਆ। ਨਾਲੇ ਫੇਰ ਵੈੇ। ਵੀ ਕੰਮ ਤੋਂ ਬੰਦਾ, ਥੱਕਿਆ- ਥਕਿਆ ਆੁੰਦਾ ਵਾ। ਤੇ ਫੇਰ ਘਰੇ ਆ ਕੇ, ਆਪਣਾ ਚਲੋ।
ਘਰੇ ਆ ਕੇ। ਫੇਰ ਹਾਂਜੀ, ਜਿਹੜਾ ਜੋ ਰਿਲੈਕਸ। ਤੇ ਬੰਦਾ, ਕੰਮ ਤੋਂ, ਘਰੇ ਮਿਲਦਾ ਨਾ ਉਹਨੂੰ।
ਉਹ ਕਿਨੀ, ਕਿਤੇਨੀ ਮਿਲ ਜ ਚਪਲ।
ਹਾਂਜੀ। ਆਰਾਮ ਨਾਲ ਬੈਠੂਗੇ, ਫਰੈਸ਼ ਹੋਊਗੇ, ਚਾਹ ਪੀਓਗੇ, ਆਰਾਮ ਨਾਲ। ਥੋੜਾ ਬਹੁਤ ਆਪਣਾ, ਆਪਣਾ ਕੰਮ ਕਰੂਗੇ।
ਜੀ- ਜੀ, ਚਲੋ ਤੁਹਾਡੇ ਨਾਲ, ਗੱਲ ਕਰਕੇ ਬਹੁਤ ਵਧੀਆ ਲੱਗਿਆ। ਮੈਨ ਵਿਚਾਰ ਭੇਸ ਕੀਤੇ। ਸਤਿ ਸ਼੍ਰੀ ਅਕਾਲ।
ਓਕੇ ਜੀ। ਸਤਿ ਸ਼੍ਰੀ ਅਕਾਲ।